ਹੈਲੋ। ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ, ਵਧੀਆ-ਵਧੀਆ, ਹੋਰ ਤੁਸੀਂ ਸੁਨਾਓ, ਠੀਕ ਓ?
ਹਾਂਜੀ ਭੈਣ ਜੀ, ਮੈਂ ਠੀਕ ਆਂ ਭੈਣ ਜੀ।
ਹੋਰ ਭੈਣ ਜੀ, ਕੀ ਕਰਦੇ ਪੇ ਸੀ?
ਬਸ ਭੈਣ ਜੀ ਘਰ ਦੇ ਕੰਮ ਸੀ, ਚਾਹ ਦਾ ਟੈਮ ਸੀ, ਚਾਹ ਪੀਤੀ ਏ। ਤੇ ਬਸ ਹੁਨ ਕੰਮ ਲੱਗਣ ਲੱਗੇ ਸੀ ਰਸੋਈ ਦਾ, ਰਾਤ ਦਾ ਦੇਖਨ ਲੱਗੇ ਸੀ। ਤੇ ਨਾਲੇ, ਓ ਕੀ ਕਹਿੰਦੇ ਨੇ ਗੁਰਦਵਾਰਿਯੋ ਦੀ ਸੀਨੇਆ ਆਇਆ ਸੀ ਪ੍ਰਸ਼ਾਦੇ ਬਨਾ ਕੇ ਭੇਜੋ। ਤੇ ਫੇਰ ਓ ਪ੍ਰਸ਼ਾਦੇ ਬਣਾਣ ਲੱਗੇ ਸੀ।
ਠੀਕ ਐ ਭੈਣ ਜੀ, ਹੋਰ ਭੈਣ ਜੀ ਸੁਨਾਓ, ਬਸ ਸਾਡੇ ਵੀ ਆਪ ਆਪਾਂ ਬੈਠੇ ਹੋਏ ਸੀ ਤੇ ਬੱਚੇ ਜਿੱਦ ਕਰਨ ਲੱਗ ਗਏ ਨੇ ਕਿਧਰੇ ਲੈ ਕੇ ਜਾਓ।
ਅੱਛਾ-ਅੱਛਾ।
ਹੁਨ ਥੋੜਾ ਮੂਵੀ ਦਾ ਪ੍ਰੋਗਰਾਮ ਬਣਾਇਆ ਵੇ ਹਾਂਜੀ-ਹਾਂਜੀ ਨਈ-ਨਈ ਮੂਵੀ ਦੇਖਨ ਚੱਲ ਲੇ ਸੀ।
ਅੱਛਾ-ਅੱਛਾ ਠੀਕ ਐ।
ਪੈਲੇ ਤੇ ਸੋਚਿਆ ਸੀ, ਚਲੋ ਕੈਰੀ ਓਨ ਜੱਟਾ ਵੇਖ ਆਂਦੇ ਆਂ ਫਿਰ ਬੱਚੇ ਕੈਂਦੇ ਨਈ ਓ ਵ ਬੇਟੀ ਕੈਂਦੀ ਮੈਂ ਓ ਦੇਖਨੀ ਏ ਮੈਂ ਵਾਪਸ ਆਊਂਗਾ। ਤੇ ਅਸੀਂ ਕਯਾ ਚਲੋ ਚਲਨੇ ਆਂ, ਸਾਢੇ ਛੇ, ਪੌਣੇ ਸੱਤ ਦਾ ਸ਼ੋ ਹੈਗਾ। ਬਸ ਹੁਨੇ ਤਿਆਰ ਤਿਉਰ ਹੋ ਕੇ ਚਲਨੇ ਆ।
ਅੱਛਾ-ਅੱਛਾ, ਚਲੋ ਟਾਈਮ ਪਾਸ ਹੋ ਜੇਗਾ। ਹੋਰ ਤੁਹਾਨੂੰ ਕਿੱਦਾਂ ਦੀਆਂ ਫਿਲਮਾਂ
ਪਸੰਦ ਅਹ
ਅੰਦ ਨੇ।
ਹਾਂਜੀ-ਹਾਂਜੀ ਭੈਣ ਜੀ ਮੈਨੂੰ ਤਾਂ ਐਵੇਂ ਦੀ ਫਿਲਮਾਂ ਬੜੀਆਂ ਬੋਰਿੰਗ ਜੀ ਲੱਗਦੀਆਂ ਨੇ। ਇਮੋਸ਼ਨਲ ਹੋ ਜਾਂਦੀਆਂ ਨੇ ਨਾ ਮੈਂ ਪੰਜਾਬੀ ਪਿਚਰਸ ਵੀ ਦੇਖ ਲੈਂਨੀ ਆਂ, ਹਿੰਦੀ ਵੀ ਦੇਖ ਲੈਂਨੀ ਆਂ। ਬਾਕੀ ਐ ਥੋੜੀ ਨਾ ਇਮੋਸ਼ਨ ਨਲ ਮੂਵੀ ਏ ਜੈਵੇਂ ਦੇਖਦੇ ਨਾ, ਟੀਜ਼ਰ ਵਗੈਰਾ ਦੇਖਨੇ ਪੇ ਆਂ। ਟ੍ਰੇਲਰ ਦੇਖਨੇ ਪੇ ਆਂ ਤੇ ਧੋੜ੍ਹੀ ਨਾ ਇਮੋਸ਼ਨਲ ਲੱਗਦੀ ਪਈ ਏ ਮੂਵੀ।
ਕੇੜੀ ਫਿਲਮ ਕੈ ਰੇ ਓ ਤੁਸੀਂ
ਮੈਂ ਵਾਪਸ ਆਊਂਗਾ।
ਅੱਛਾ-ਅੱਛਾ ਹਾਂ ਕੀ ਪਤਾ ਇਮ ਦੇਖ ਕੇ ਈ ਪਤਾ ਚੱਲੇਗਾ ਭੈਣ ਜੀ ਕਿੱਦਾਂ ਦੀ ਹੈਗੀ ਏਦਾ ਤੇ ਪਤਾ ਚੱਲਦਾ ਨੀ ਹੈਗਾ ਇਮੋਸ਼ਨਲ ਏ, ਵਿੱਚ ਰਲੀ-ਮਿਲੀ ਹੁੰਦੀ ਏ ਭੈਣ ਜੀ।
ਹਾਂਜੀ-ਹਾਂਜੀ, ਮੈਂ ਤੇ ਮਨਾ ਕਰਦੀ ਪਈ ਬਸ ਬੱਚੇ ਨੀ ਨਾ ਮੰਨਦੇ।
ਰੀ ਓਨ ਜੱਟਾ ਕੈਂਦੇ ਨੇ ਚੰਗੀ ਕਮੇਡੀ ਪਾਈ ਦੀ ਓਨਾਂ ਨੇ।
ਹਾਂਜੀ-ਹਾਂਜੀ। ਕੈਰੀ ਓਨ ਜੱਟਾ ਉਸ ਦਿਨ ਦੇਖੀ ਏ ਨਾ ਫੋਨ ਤੇ ਦੇਖਦੀਏ। ਤੇ ਕੈਂਦੇ ਇੰਨੀ ਵਧੀਆ ਨਈ ਐ ਬਸ ਖਿੱਚੀ ਹੋਈ ਏ ਫਿਲਮ ਓਨਾਂ ਨੇ। ਤੇ ਮੈਂ ਤੇ ਕਿਹਾ ਸੀ, ਹਾਂਜੀ ਹਾਂਜੀ ਮੈਂ ਤੇ ਆਪਣਾ ਮੈਂ ਤੇ ਮਨਾ ਹੀ ਕਰ ਰਹੀ ਸੀ, ਕਿਉਂਕਿ ਹਸਬੈਂਡ ਵੀ ਨੇ ਨਾ ਚੱਲੇ ਨਾਲ ਬਸ ਆਪਾਂ ਉਥੋਂ ਲੇਡੀਜ਼ ਲੇਡੀਜ਼ ਨੇ ਪ੍ਰੋਗਰਾਮ ਬਣਾ ਲਿੱਤਾ ਵੇ ਹੁਣੇ ਜਾਵਾਂਗੇ, ਬਸ ਹੁਣ ਦੇਖਣੀ ਆ ਕਿਚਨ ਚ ਜਾਵਾਂਗੇ ਅਗਰ ਕੁਛ ਬਣਾਣਾ ਤੇ ਠੀਕ ਹੈ, ਨਹੀਂ ਤੋਂ ਫਿਰ ਚਲੇ ਜਾਵਾਂਗੇ ਵੈਸੇ ਤੇ ਮੈਂ ਤੇ ਐਵੇਂ ਦੀ ਫਿਲਮਾਂ ਘੱਟ ਵੱਧ ਈ ਦੇਖਣੀਆਂ ਭੈਂਜੀ ਮੈਨ ਤੇ ਧਾਰਮਿਕ ਫਿਲਮਾਂ ਵੀ ਅੱਛੀ ਲੱਗਦੀਆਂ ਨੇ, ਹਲਕਾ ਹਲਕਾ ਮਿਊਜ਼ਿਕ ਸੁਣਨਾ ਸੋਫਟ ਮਿਊਜ਼ਿਕ ਸੁਣ ਨਾ ਬੱਚੇ ਅੱਜ ਕੱਲ੍ਹ ਬੜਾ ਲਾਊਡ ਸੁਣਦੇ ਨੇ ਨਾ। ਤੁਸੀਂ ਕਿਵੇਂ ਦਾ ਸੁਨਦੇ ਹੋ ਮਿਊਜ਼ਿਕ ਭੈਣ ਜੀ।
ਅੱਸੀ ਤੇ ਇਹੀ ਕੁਛ ਹੀ ਸੁਣ ਲਈ ਦਾ ਵੇ ਭੈਣ ਜੀ।
ਅੱਛਾ ਅੱਛਾ
ਇਹ ਅੱਜ ਕੱਲ ਦੇ ਪੰਜਾਬੀ ਸ਼ੋਰ-ਸ਼ਰਾਬੇ ਆਲੇ ਗਾਣੇ ਨੇ ਉਹ ਬੱਚੇ ਸੁਣਦੇ ਨੇ, ਉਹ ਸਾਨੂੰ ਇੰਨੇ ਵਧੀਆ ਲੱਗਦੇ ਨੀ ਹੈਗੇ।
ਮੇਰੇ ਸਰਦਾਰ ਜੀ ਤੇ ਹਿੰਦੀ ਤ ਹਿੰਦੀ ਪੁਰਾਣੇ ਪੁਰਾਣੇ ਲਾ ਕੇ ਦੇ, ਬੜੇ ਸੁਣਦੇ ਆ
ਸਾਡੇ ਵੀ ਇਹੀਓ ਹਾਲ ਏ, ਬੱਚਿਆਂ ਦੀ ਔਰ ਉਹਨਾਂ ਦੇ ਪਾਪਾ ਦੀ ਤੇ ਕਈ ਵਾਰੀ ਬੋਲਾ-ਬਾਲੀ ਹੋ ਜਾਂਦੀ ਨੇ, ਬੱਚੇ ਕਹਿੰਦੇ ਨੇ ਪਾਪਾ ਇਹ ਗਾਣਾ ਨੀ
ਹਾਂਜੀ ਉਹ ਸੋਚ ਨੀ ਮਿਲਦੀ ਅੱਜ ਕੱਲ ਦੇ ਨਿਆਣਿਆਂ ਦੀ ਨਾ। ਉਹ ਸੇ ਕਹਿੰਦੇ ਨੇ, ਹਾਂਜੀ
ਉਹ ਕੈਣਗੇ ਮੈਨੂੰ ਤੇ ਪੁਰਾਣੇ ਗਾਣੇ ਅੱਛੇ ਲੱਗਦੇ ਨੇ, ਮੈਂ ਪੁਰਾਣੇ ਗਾਣੇ ਲਗਾਵਾਂਗਾ, ਪਤਾ ਨਹੀਂ ਕਿਹੜੇ ਕਿਹੜੇ ਪੁਰਾਣੇ ਟੋਏ ਕੋ, ਖੋਦ ਕੇ ਲਿਆਂ ਕੇ ਆਣਗੇ ਗਾਣੇ, ਜਿਹੜੇ ਅਸੀਂ ਵੀ ਪੈਲੀ ਵਾਰ ਸੁਨਾਗੇ ਬੜੇ ਬੋਰਿੰਗ ਜੇ ਗਾਣੇ ਸੁਣਦੇ ਨੇ, ਹਾਂਜੀ
ਬੱਚਿਆਂ ਨੂੰ ਅੱਜ ਕੱਲ ਪਤਾ ਨੀ ਕੀ ਹੋ ਗਿਆ, ਨਿਆਣਿਆਂ ਨੂੰ ਪਤਾ ਨੀ ਇੰਨਾ ਲਾਊਡ ਸੁਣਦੇ ਗਾਣੇ ਸਾਨ ਤੇ ਆਪ ਨੀ ਸਮਝ ਆਂਦੀ ਉਹ ਮੇਰਾ ਬ ਬੇਟਾ ਹੈ, ਗੱਡੀ ਚਲਾਂਦਾ ਉਹ ਇਨੇ ਅ ਪੰਜਾਬੀ ਗਾਣੇ ਖਰੇ ਕਿੱਦਾਂ ਕਿੱਦਾਂ ਦੇ ਸੁਣਦੇ ਰਹਿੰਦਾ ਯਾ
ਭੈਣ ਜੀ, ਮੈਂ ਤੁਹਾਨੂੰ ਦੱਸਣੀ ਆ ਪਿੱਛੇ ਜੇ, ਮੈਂ ਆਪਣੀ ਭੈਣ ਦੇ ਘਰ ਗਈ, ਉਹਦੇ ਮੁੰਡੇ ਨਾਲ ਮੈਂ ਜਾਂਦੀ ਸੀ, ਬਾਜ਼ਾਰ ਮਾਰਕੀਟ ਕਿੱਟ ਵਗੈਰਾ ਗੁਰਦੁਆਰੇ ਇੱਧਰ-ਉੱਧਰ ਤੁਸੀਂ ਮੰਨੋਗੇ ਸਾਰੇ ਟੈਮ ਚੀਮਾ ਚੀਮਾ ਹੀ ਲੱਗੀ ਰਹਿੰਦੀ ਸੀ।
ਹਾਂਜੀ ਉਹਨੂੰ ਬੜਾ ਹੀ ਹੈ, ਪਤਾ ਨੀ ਚੀਮਾ ਸੁਣਨ ਦੀ ਖਰੇ ਕਿੰਨੀ ਭੈੜੀ ਆਦਤ ਪੈ ਗਈ ਹੈ, ਉਹ ਤੇ ਜਦੋਂ ਵੀ ਵੇਖੋ ਨਾ ਤੇ ਫੋਨ ਤੇ ਤੇ ਮਤਲਬ ਕੀ ਅਰੇ, ਗੱਡੀ ਦੇ ਵਿੱਚ ਗਾਣੇ ਇਹੀ ਲੱਗੇ ਰੈਣਗੇ
ਹਾਂਜੀ, ਫਿਰ ਓ ਬੰ ਮੈਂ ਤੇ ਉਹਨੂੰ ਕਹਿ ਵੀ ਦਿੱਤਾ ਸੀ, ਇੰਨਾ ਲਾਊਡ ਮਿਊਜਿਕ ਤੂੰ ਸੁਣਨਾ ਮੇਰਾ ਤੇ ਤੇਰਾ ਮਿਊਜਿਕ ਸੁਣ ਸੁਣ ਕੇ ਮੇਰਾ ਸਿਰ ਪੀੜ ਹੋਣ ਲੱਗ ਗੇਯਾ ਵੈ ਫੇਰ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੁਛ ਕਹਿਣ ਦਾ ਹਾਲ ਹੀ ਨਹੀ ਹੈ, ਫਿਰ ਮੈਂ ਚੁਪ ਈ ਕਰ ਗਈ ਮੈਂ
ਨੀ ਹੈਗੇ ਭੈਣ ਜੀ। ਕਹਿਣਾ ਕੀ ਏ ਸੁਣਦੇ ਈ ਨੀ ਹੈਗੇ।
ਹਾਂਜੀ ਏ ਤੇ ਹੈ ਬਿਲਕੁਲ ਸੁਣਦੇ ਨੀ। ਮੈਂ ਫੇਰ ਕੁਛ ਆਪ ਈ ਨੀ ਜਾਦਾ ਕਿਹਾ ਮੈਂ ਕਿਹਾ ਕਹਿਣਗੇ ਮਾਸੀ ਟੋਕਾ ਟਾਕੀਆਂ ਕਰਨ ਆਈਏ ਸਾਨੂੰ।
ਨਹੀਂ ਨਹੀਂ ਓ ਏਨਾ ਨੀ ਧਿਆਨ ਦਿੰਦੇ ਹੈਗੇ ਬੱਚੇ। ਹੱਸ ਖੇਡ ਕੇ ਟੈਮ ਪਾਸ ਕਰ ਲੈਂਦੇ ਨੇ।
ਸਾਰਿਆਂ ਦਾ ਆਪਣਾ ਆਪਣੇ ਟੇਸਟ ਹੋ ਜਾਂਦਾ ਨਾ ਮਿਊਜ਼ਿਕ ਵਿੱਚ ਵੀ। ਮਿਊਜਿਕ ਵਿੱਚ ਵੀ ਕਈ ਲਾਊਡ ਹੁਣ ਹਾਂ ਹੁਣ ਐ ਸਾਨੂੰ ਪਸੰਦ ਆਂਦੇ ਨੇ ਗੁਰਬਾਣੀ ਸੋਫਟ ਮਿਊਜ਼ਿਕ। ਅੱਜ ਕੱਲ ਦੇ ਬੱਚੇ ਥੋੜਾ ਫਾਸਟ ਮਿਊਜ਼ਿਕ ਹੋਏ ਥੋੜਾ ਲਾਊਡ ਹੋਏ। ਓ ਐਵੇਂ ਦਾ ਮਿਊਜ਼ਿਕ ਸੋਨ ਕੇ ਖੁਸ਼
ਹਾਂਜੀ ਹਾਂਜੀ ਹਾਂ। ਉਤੇ ਤਾਂ ਸਾਡੇ ਤੇ ਬੱਚੇ ਦਾ ਐ ਹਾਲ ਏ। ਮੇਰੀ ਕੁੜੀ ਦਾ ਐ ਹਾਲ ਏ। ਜੇ ਔਦੇ ਪਾਪਾ ਹਿੰਦੀ ਗਾਣੇ ਵੀ ਲਗਾ ਲੈਣਗੇ ਨਾ ਗੱਡੀ ਦੇ ਵਿੱਚ। ਕੇਗੀ ਮੇਰਾ ਤੇ ਸੇਰ ਈ ਦੁੱਖਦਾ ਪਿਆ ਵੇ ਮੈਨੂੰ ਕੁੱਛ ਹੋ ਜਾਣਾ। ਮੈਨੂੰ ਉਲਟੀ ਈ ਆ ਜਾਣੀ ਏ। ਮੈਂ ਗਾਣੇ ਓਨਾਂ ਦੇ ਮਤਲਬ ਮੇਰੇ ਮਤਲਬ ਦੇ ਨੀ ਲਾ ਸਕਦੇ ਗਾਣੇ।
ਹਾਂਜੀ। ਬਸ ਕੀ ਕਰੀਏ? ਫਿਰ ਬੱਚਿਆਂ ਅੱਗੇ ਸਭ ਕੁਛ ਸਾਰੇ ਚੁੱਪ ਹੋ ਜਾਂਦੇ ਨੇ।
ਬੱਚੇ ਕਹਿੰਦੇ ਨੇ ਔਹੀ ਕਰਨਾ ਪੈਂਦਾ ਚਲੋ ਤੁਸੀਂ ਕਰਲੋ ਜੋ ਕਰਨਾ ਐ। ਅਸੀਂ ਕੀ ਕਹਿ ਸਕਨੇ।
ਹਾਂਜੀ ਐ ਤੇ ਹੈ।
ਹਾਂਜੀ ਭੈਣ ਜੀ ਸੁਣਿਆ ਤੁਸੀਂ ਪਿੱਛੇ ਅਨੰਦਪੁਰ ਸਾਹਿਬ ਗਏ ਸੀ। ਦਰਸ਼ਨ ਵਧੀਆ ਹੋਗੇ ਸੀ ਓਥੇ ਤੁਹਾਨੂੰ।
ਬੋਤ ਵਧੀਆ ਦਰਸ਼ਨ ਆਣੇ ਭੈਣ ਜੀ। ਅਨੰਦਪੁਰ ਸਾਹਿਬ ਅਸੀਂ ਗਏ ਸੀ। ਕੋਈ ਏਨੀ ਏਹ ਸੰਗਤ ਸੀਗੀ ਬੀ ਏਨੀ ਨੀ ਸੀ ਅਸੀਂ ਤੇ ਖੁੱਲੇ ਦਰਸ਼ਨ ਕੀਤੇ ਨੇ ਮੱਥਾ ਟੇਕਿਆ ਰਾਮ ਨਾਲ। ਸਾਮਣੇ ਈ ਬਹਿ ਗੇਆਂ ਗੁਰੂ ਸਾਬ ਦੇ ਸਾਮਣੇ ਬੈਠੇ ਰੇਆਂ ਦਸ ਮਿੰਟ ਸ਼ਬਦ ਸੁਣੇ ਨੇ। ਬੋਤ ਅਨੰਦ ਆਇਆ ਸਾਨੂੰ ਭੈਣ ਜੀ ਅਨੰਦਪੁਰ ਸਾਹਿਬ ਜਾ ਤੇ ਬੋਤ ਈ ਅਨੰਦ ਆਇਆ ਬਲਕਿ ਸਾਡੇ ਰਿਸ਼ਤੇਦਾਰ ਗਏ ਹੋਏ ਸੀ। ਪਰਸੋਂ ਕੋਈ ਤੇ ਓ ਤੇ ਕਹਿ ਰਹੇ ਸੀ। ਕਿ ਬੋਤ ਸੰਗਤ ਸੀ ਬੋਤ ਈ ਸੰਗਤ ਸੀ। ਮੈਂ ਤੇ ਫਿਰ ਕਿਹਾ ਸ ਹਾਂ। ਅਸੀਂ ਤੇ ਕਿਹਾ ਅਸੀਂ ਕਿਹਾ ਨਹੀਂ ਸਾਡੇ ਵਾਰੀ ਤੇ ਏਨੀ ਨੀ ਸੀ।
ਛੁੱਟੀਆਂ ਨੇ ਨਾ ਅੱਜ ਕੱਲ ਭੈਣ ਜੀ ਹਾਂਜੀ। ਛੁੱਟੀਆਂ ਨੇ ਨਾ ਬਸ ਬੱਚੇਆਂ ਨੂੰ ਲੋਕੀ ਕਿਤੇ ਨਾ ਕਿਤੇ ਕਹਿੰਦੇ ਘੁਮਾ ਲਿਆਈਏ।
ਨਾਲ ਕਹਿੰਦੇ ਪੁੰਨ ਤੇ ਨਾਲੇ ਫਲੀਆਂ ਕਹਿੰਦੇ ਨਹੀਂ। ਨਾਲੇ ਦਰਸ਼ਨ ਮੇਲੇ ਹੋ ਜਾਣਗੇ ਤੇ ਨਾਲੇ ਬੱਚੇਆਂ ਦੇ ਓ ਵੀ ਹੋ ਹੋ ਜਾਣਗੇ ਹੁਣ ਘੁੰਮ ਫਿਰ ਵੀ ਆਣਗੇ ਹਾਂਜੀ।
ਗੱਲਾਂਬ ਵੈਸੇ ਕਿਤਨੇ ਹੈ ਨਹੀਂ।
ਹਾਂਜੀ ਭੈਣ ਜੀ ਐ ਤੇ ਹੈ ਈ ਏ। ਚਲੋ ਬੱਚੇ ਖੁਸ਼ ਹੋਣੇ ਚਾਹੀਦੇ ਭੈਣ ਜੀ ਹੋਰ ਕੀ ਏ।
ਐ ਤੇ ਹੈ ਭੈਣ ਜੀ ਸਹੀ ਕਿਹਾ ਤੁਸੀਂ।
ਫਿਰ ਅੱਗੇ ਵੀ ਕਿਤੇ ਗਏ ਸੀ ਭੈਣ ਜੀ। ਕਿ ਓ ਓਥੋਂ ਈ ਗੁਰਦੁਆਰੇ ਤੋਂ ਈ ਵਾਪਸ ਹੋਗੇ ਸੀ ਭੈਣ ਜੀ?
ਬਸ ਭੈਣ ਜੀ ਅੱਗੇ ਆਪਾਂ ਜਾਣਾ ਸੀ। ਅੱਗੇ ਆਪਾਂ ਵਿਰਾਸਤ ਏ ਖਾਲਸਾ ਜਾਣਾ ਸੀ। ਤੇ ਸਾਨੂੰ ਪਤਾ ਈ ਨੀ ਸੀ। ਜਿਸ ਦਿਨ ਅਪ ਆਪਾਂ ਗੇਆਂ ਅਸੀਂ ਗੇਆਂ ਸੋਮਵਾਰ ਓਸ ਦਿਨ ਹੁੰਦਾ ਵਿਰਾਸਤੇ ਖਾਲਸਾ ਬੰਦ। ਉਸ ਦਿਨ ਹੁੰਦੀ ਏ ਛੁੱਟੀ ਔਨਾਂ ਦੀ ਫੇਰ ਬੱਚੇ ਵੀ ਥੋੜ੍ਹੇ ਹਾਂਜੀ -ਹਾਂਜੀ, ਸੋਮਵਾਰ ਦੀ ਛੁੱਟੀ ਕਰਦੇ ਨੇ, ਓ ਬੱਚੇ ਵੀ ਥੋੜੇ ਡਿਪ੍ਰੈ ਜੇ ਹੋ ਗਏ, ਹਾਂਜੀ- ਹਾਂਜੀ, ਬਈ ਅਸੀਂ ਵੀ ਜਾਣਾ। ਅਸੀਂ ਵੇਖਣਾ ਸੀ। ਹਮ, ਬਸ ਫੇਰ ਕੀ ਫੇਰ ਆਪਾਂ ਅੱਗੇ ਇੱਕ ਹੋਰ ਗੁਰਦੁਆਰਾ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਹੀ। ਆਪਾਂ ਫਿਰ ਉੱਧਰ ਹੋ ਕੇ ਆਏ ਹਾਂ, ਬਹੁਤ ਅੱਛਾ ਗੁਰਦੁਆਰਾ ਸੀ ਭੈਣ ਜੀ ਉਹ ਵੀ। ਫਿਰ ਨਾਲ ਆਪਾਂ ਜਿਹੜਾ ਨਾਲ ਇੱਕ ਇੱਕ ਦੋ ਗੁਰਦੁਆਰੇ ਸੀ ਉਹ ਦੇਖੇ ਜਿਹੜਾ ਉਹ ਹੈਗਾ ਸੀ ਗੁਰ ਅਹ ਆਪਣਾ, ਕਿਲਾ ਸਾਹਿਬ ਉੱਧਰ ਗਏ।
ਅੱਛਾ ਕੋਲ ਹੀ ਓਹਰੇ ਥੋੜਾ ਲੋਹਗੜ੍ਹ ਸਾਹਿਬ ਵੀ ਹੈਗਾ।
ਨਹੀਂ ਨਹੀਂ ਲੋਹਗੜ੍ਹ ਸਾਹਿਬ 'ਤੇ ਨਹੀਂ ਹੈਗਾ ਭੈਣ ਜੀ, ਲੋਹਗੜ੍ਹ ਸਾਹਿਬ 'ਤੇ ਇਧਰ ਸਾਡੇ ਇਧਰ ਹੈਗਾ ਲੋਗੜ੍ਹ ਸਾਹਿਬ ਤੇ।
ਨਹੀਂ ਨਹੀਂ ਉਹ ਕੀ ਕਹਿੰਦੇ ਨੇ, ਹਾਂ ਗੁਰੂ ਕਿ ਲਾਹੌਰ ਜਿੱਥੇ ਮਾਤਾ ਜੀ ਦਾ ਵਿਆਹ ਹੋਇਆ ਸੀ।
ਹਾਂਜੀ -ਹਾਂਜੀ ਗੁਰੂ ਕਿਲ੍ਹ ਹੋਰ ਹੈਗਾ ਏ।
ਹਾਂ, ਗੁਰੂ ਕੇਲਹੋਰ।
ਲੇਕਿਨ ਅਸੀਂ ਜਾ ਨਹੀਂ ਸਕੇ ਭੈਣ ਜੀ, ਅਸੀਂ ਵਾਪਸੀ ਆਉਣਾ ਸੀ ਨਾ। ਅਤੇ ਫਿਰ ਅਸੀਂ ਜਾ ਨਹੀਂ ਸਕੇ ਅਸੀਂ ਉੱਥੇ ਗਏ ਹਾਂ ਕਿਲ੍ਹਾ ਸਾਹਿਬ।
ਅੱਛਾ -ਅੱਛਾ ਭੈਣ ਜੀ।
ਆਨੰਦਗੜ੍ਹ ਹੈ ਕਿਲ੍ਹਾ ਸਾਹਿਬ ਉੱਧਰ, ਬੋਲੀ ਸਾਹਿਬ ਹੈਗਾ ਬੋਲੀ ਸਾਹਿਬ ਤੁਸੀਂ। ਭੈਣਜੀ। ਅਸੀਂ ਥੱਕ ਗਏ ਭੈਣ ਜੀ ਗ ਬੋ ਬੋਲੀ ਸਾਹਿਬ 'ਚ ਇੱਕ ਸੌ ਬੱਤੀ ਪੌੜੀਆਂ।
ਅੱਛਾ ਭੈਣ ਜੀ ਇੰਨੀਆਂ ਪੌੜੀਆਂ ਸੀ।
ਇੱਕ ਸੌ ਬੱਤੀ ਪੌੜੀਆਂ ਪਹਿਲੇ ਆਪਾਂ ਇੱਕ ਸੌ ਬੱਤੀ ਪੌੜੀਆਂ ਲੱਥੇ ਹਾਂ। ਫਿਰ ਆਪਾਂ ਇੱਕ ਸੌ ਬੱਤੀ ਪੌੜੀਆਂ ਚੜ੍ਹੇ ਆਂ ਮੇਰਾ ਤਾਂ ਭੈਣ ਜੀ ਸਾਹ 'ਚ ਸਾਹ ਹੀ ਨਾ ਆਏ।
ਅੱਛਾ ਭੈਣ ਜੀ, ਅੱਜ ਕੱਲ ਸਰੀਰਾਂ ਚ ਕੁਛ ਰੱਖਿਆ ਹੀ ਨਹੀ ਹੋਇਆ ਭੈਣ ਜੀ।
ਕਈ ਇੱਕ ਦੋ ਬੱਚੇ ਸੀ ਇੰਝ ਫੂਰਤੀ ਨਾਲ ਚੜ੍ਹ ਕੇ ਗਏ ਨੇ। ਮੈਂ ਤੇ ਹੈਰਾਨ ਹੋ ਗਈ ਉਹ ਬੱਚਿਆਂ ਨੂੰ ਮੈਂ ਕਿਹਾ ਚਲੋ ਇਹ ਤੇ ਬੱਚੇ ਨੇ ਇਹਨਾਂ ਦਾ ਤੇ ਟਾਈਮ ਏ। ਮੈਂ ਤਾਂ ਚੜ ਹੀ ਨਾ ਸਕੀ।
ਅੱਛਾ।
ਮੈਂ ਤੇ ਬੜੀ ਮੁਸ਼ਕਿਲ ਚੜ੍ਹ ਕੇ ਉੱਪਰ ਆਈ ਫਿਰ ਉੱਪਰ ਆ ਕੇ ਕਿੰਨੀ ਦੇਰ ਬੈਠੀ ਰਹੀ ਉੱਥੇ। ਉੱਥੇ ਪੌੜੀ ਦੇ ਪੌੜੀਆਂ ਦੇ ਉੱ ਤੇ ਕਿੰਨੀ ਦੇਰ ਬੈਠੀ ਰਹੀ ਫਿਰ ਜਦੋਂ ਮੈਨੂੰ ਹੋਇਆ ਨਾ ਕਿ ਹਾਂ ਹੁਣ ਮੈਂ ਤੁਰ ਪਾਵਾਂਗੀ। ਫਿਰ ਮੈਂ ਅੱਗੇ ਚੱਲੀ ਆਂ ਨਹੀਂ ਤਾਂ ਮੈਂ ਤਾਂ ਬਹਿ ਗਈ ਸੀ ਉੱਥੇ।
ਅੱਛਾ- ਅੱਛਾ।
ਹਾਂ। ਉਹੀਓ, ਮੈਂ ਸੋ ਮੈਂ ਸੋਚ ਰਹੀ ਸੀ ਕਿ। ਆਪਾਂ ਹੇਮਕੁੰਟ ਸਾਹਿਬ ਕਿਵੇਂ ਜਾਵਾਂਗੇ ਜੇ ਆਪਾਂ ਇਹ ਬਤੀ ਇੱਕ ਸੌ ਬੱਤੀ। ਪੌੜੀਆਂ ਨੀ ਚੜ੍ਹ ਸਕੇ ਤੇ ਆਪਾਂ ਹੇਮਕੁੰਟ ਸਾਹਿਬ ਦੀ ਚੜਾਈ ਕਿਤੇ ਕਾਰਨ। ਕਰ ਲਾਂਗੇ ਉੱਥੇ ਤਾਂ ਆਕਸੀਜਨ ਵੀ ਘੱਟ ਹੁੰਦੀ ਹੈ।
ਚਲੋ ਬਾਬਾ ਲਿਜਾਣ ਵਾਲਾ ਉਹਨੇ ਆਪੇ ਲੈ ਜਾਣਾ ਭੈਣ ਜੀ।
ਇਹ ਤੇ ਹੈ ਭੈਣ ਜੀ ਬਾਬਾ ਆਪੇ ਖਿੱਚ ਤਰੂ ਕੇ ਬਾਂਹ ਬਾਬੇ ਨੇ ਫੜਨੀ ਹੈ ਬਾਬਾ। ਬਾਬਾ ਜੀ ਨੇ ਆਪੇ ਸਾਨੂੰ ਖਿੱਚ ਲੈਣਾ ਉੱਥੇ। ਹੋਰ ਸੁਣਾਓ ਭੈਣ ਜੀ। ਚਲੋ, ਭੈੰਜੀ ਠੀਕ ਐ ਫੇਰ। ਸਸ ਸ੍ਰੀ ਕਾਲ ਭੈਣ ਜੀ, ਠੀਕ ਏ।
ਸਸ ਸ੍ਰੀ ਕਾਲ, ਠੀਕ, ਓਕੇ ਬਾਏ।